ਹੈਲੋ ਸਤਿ ਸ਼੍ਰੀ ਅਕਾਲ ਕੀ ਹਾਲ ਹੈ?
ਹੈਲੋ।
ਹਾਂਜੀ ਕੀ ਹਾਲ ਚਾਲ
ਹੈਲੋ। ਹੈਲੋ।
ਹੈਲੋ।
ਹੈਲੋ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਕਰ ਰਹੇ ਹੋ? ਹੈਲੋ। ਹਾਂਜੀ ਹਾਂਜੀ ਹੋਰ ਦੱਸੋ ਕਿਵੇਂ ਉ
ਵਧੀਆ ਬਸ ਬਸ ਛੁੱਟੀਆਂ ਪੈ ਗਈਆਂ ਬ
ਹੋਰ ਕੀ ਕਰ ਰਹੇ ਉ
ਬ ਨਾਨੀਛੁੱਟ ਛੁੱਟੀਆਂ ਦੀਆਂ ਛੁੱਟ ਪੈ ਗ ਗਿਆ ਬੱਚਿਆਂ ਦੀਆਂ ਨਾਨੀ ਘਰ ਰਹਿ ਰੇ ਆ।
ਚਲੋ ਮੌੋਝਾਂ ਲਓ ਫੇਰ ਨਾਨੀ ਘਰ ਆਇਉਂ ਤੇ
ਹਾਂ।
ਨਾਨੀ ਫਿਰ ਵਧੀਆ ਵਧੀਆ ਸਮਾਨ ਬਣਾ ਕੇ ਦੇਗੀ ਖਾਣ ਵਾਸਤੇ
ਹੂੰ ਦੀ ਬੱਚਾ ਬੱਚਾ ਲਿਖਦੀ ਮੈਂ ਮੈਂਗੋ ਮੈਂਗੋ ਸ਼ੇਕ ਬਣਾ ਕਦੀ ਬਨਾਨਾ ਸ਼ੇਕ ਬਣਾ
ਅੱਛਾ। ਹੋਰ ਕੁਛ ਨਾ ਕੁਛ ਤਾਂ ਚਾਹੀਦਾ ਹੀ ਹੈ ਬੱਚਿਆਂ ਨੂੰ
ਹਾਂ ਕੁਛ ਨਾ ਕੁਛ ਉਹਨਾਂ ਨੇ ਖਾਣਾ ਹੀ ਹੈ।
ਆਹੋ ਵੱਧਦੀ ਵਾਰ ਹੁੰਦੀ ਹੈ ਤੇ ਬੱਚਿਆਂ ਨੂੰ ਭੁੱਖ ਤੇ ਲੱਗਦੀ
ਜੋ ਉਤੇ ਵੱਡੀ ਆ ਉਹ ਤੇ ਬਸ ਉਹਨੂੰ ਤੇ ਬਸ ਦਰਿਆ ਚਾਹੀਦਾ ਦੁੱਧ ਦਾ
ਅੱਛਾ ਅੱਛਾ ਵੱਡੀ ਨੂੰ ਮਤਲਬ ਮਿੱਠਾ ਪਸੰਦ ਏ, ਅੱਛਾ।
ਛੋਟੀ ਉਹ ਉਹਨੂੰ ਉਹਨੂੰ ਕੇਲੇ ਚਾਹੀਦੇ ਨੇ
ਅੱਛਾ।
ਉਹਨੇ ਬਸ ਉਹ ਚੁੱਕ ਚੁੱਕ ਕੇ ਲੈ ਜਾਦੀ ਏ ਫਿਰ ਭੁੱਲ ਭਲੇ ਭੁੱਲ ਜਾਂਦੀ ਹੈ ਕੁ ਸਮਾਨ ਫੇ ਕੁਛ ਨਾ ਕੁਛ ਹੋਰ ਯਾਦਾ ਜਾਂ ਫਿਰ ਕਈ ਕਿ ਮੈਂ ਕਦੀ ਆਇਸ ਕਰ੍ਰੀਮ ਖਾਨੀ ਹੈ। ਮੈਂ ਕਦੀ ਕੁਛ ਖਾਣਾ
ਫ ਤੁਹਾਡੇ ਉੱਥੇ ਤਾਂ ਕੋਈ ਆਉਂਦਾ ਹੀ ਨਹੀਂ ਹੈ। ਸਭ
ਹੈਂ
ਉੱਧਰ ਤਾਂ ਕੋਈ ਆਉਂਦਾ ਹੀ ਨਹੀਂ ਔਨਲਾਈਨ ਹੀ ਮੰਗਵਾਉਣਾ ਪੈਂਦਾ ਹੋਏਗਾ ਸਮਾਨ
ਹਾਂ ਇੱਧਰ ਤੇ ਕੋਈ ਨੀ ਆਉਂਦਾ
ਆਹੋ ਸਾਡੇ ਇੱਥੇ ਹਾਂ ਅੱਛਾ ਸਾਡੇ ਜਥੇ ਆਉਂਦਾ ਰਹਿੰਦਾ ਨਾ ਉੱਥੇ ਤੇ ਨੀ ਆਉਂਦਾ ਵੱਡੀ ਸਸਾਇਟ ਕੁਛ ਵੀ ਨੀ ਆਉਂਦਾ
ਸਬਜ਼ੀ ਵਾਲੇ ਦੇ ਕਿ ਪੜੋਸੀਆਂ ਦੀ ਆਵਾਜ਼ ਨੀ ਆਉਂਦੀ ਕਿ ਪੜੋਸ ਚ ਕੌਣ ਹੈਗਾ
ਹਾਂ ਮਤਲਬ ਬੜਾ ਉਹਦਾ ਸ਼ਾਂਤ ਇਲਾਕਾ ਹੈ
ਆਹੋ ਇਹ ਤੇ ਹੈ ਉਥੇ ਚਲੇ ਜਾਓ ਤੇ ਬਿਲਕੁਲ ਹੀ ਸ਼ਾਂਤ ਇਕ ਦਮ ਟੈਰਿਸ ਤੇ
ਹੂੰ ਹੂੰ
ਕੀ ਸਾਹਮਣੇ ਘਰ ਦੇ ਪਾਰਕ ਹੈਗਾ ਪਾਰਕ ਦੇ ਝੂਲੇ ਨੇ ਤੇ ਥੋੜ੍ਹਾ ਦੂਰ ਹੈ ਕੇ ਪਾਰਕ ਸਾਰੇ ਬੱਚੇ ਇਕੱਠੇ ਹੋ ਕੇ ਖੇਡਦੇ ਨੇ ਚੁਲਿਆਂ ਦੀ ਆਵਾਜ਼ ਆਉਂਦੀ ਹੈ ਜਾਂ ਫਿਰ ਗੱਡੀਆਂ ਦੇ ਹੋਰਨ ਦੀ ਆਵਾਜ਼ ਆਉਂਦੀਆਂ ਨੇ
ਅਤੇ ਜੀ ਲਾਗੇ ਉਹਦੇ ਬੱਚਿਆਂ ਨਾਨੀ ਦੇ ਘਰ
ਬੱਚੇ ਤੇ ਕੱਲ ਫਜਦਾ ਸੀ ਨਾਨੀ ਘਰ ਜਾਣਾ ਨਾਨੀ ਘਰ ਜਾਣਾ
ਇਹ ਤਾਂ ਸਹੀ ਹੈ ਜੇ ਜੀਅ ਲੱਗ ਗਿਆ ਤਾਂ ਇਹਨਾਂ ਨੀ ਕਈ ਬੱਚਿਆਂ ਦਾ ਲੱਗਦਾ ਨੀ ਹੈ ਨਾ ਜੀ
ਛੋਟੀ ਅੰਦਰ ਬਾਹਾਰ ਭੋਈ ਜਾਂਦੀ ਹੈ ਤੇ ਵੱਡੀ ਵਾਲੀ ਆਪਣਾ ਕਮਰ ਕਮਰਾ ਮਲ ਕੇ ਬੈਠੀ ਹੋਈ ਹੈ ਕਿਉਂਕਿ ਇੱਥੇ ਵੀ ਇੰਨੇ ਨਿਆਣੇਿਆਂ ਨੇ ਉਹ ਵੀ ਨਾਨੀ ਘਰ ਗਏਦੇ ਨੇ
ਸਹੀ ਹਿੰਦੂ ਪਾਕਿਸਾਨਲ
ਇਧਰ ਵੀ ਨਾਨੇ ਨਾਨੇ ਨਾਨੇ ਸਾਰੇ ਬੱਚੇ ਦ ਨੀ ਕਰਨੇ ਅਸੀਂ ਇੱਧਰ ਆਏ ਹੋਏ ਹਾਂ ਉਹ ਵੱਡੀ ਕੋਲ ਦਾ ਪੂਰਾ ਕਮਰਾ ਉਹਦਾ
ਅੱਛਾ ਅੱਛਾ
ਉੱਥੇ ਹੀ ਹਾਂ ਵਾਜਾ ਪਿਆ ਹਰ ਹਰਮੋਨੀਅਮ ਨੂੰ ਥੋੜ੍ਹਾ ਮਨ ਕੀਤਾ ਤੇ
ਅੱਛਾ ਹਾਂ ਇਹ ਤੇ ਹੈ ਮਿਊਜਿਕ ਵੀ ਸਿੱਖਦੀ ਪਈ ਹੈ
ਹਾਂ ਮਿਊਜਿਕ ਹੀ ਸਿੱਖ ਰਹੀ ਹੈ
ਇਹ ਵੀ ਸਹੀ ਹੈ
ਇਹਦੀਆਂ ਇਹਦੀਆਂ ਔਨਲਾਈਨ ਔ ਔਨਲਾਈਨ ਕਲਾਸਾਂ ਸ਼ੁਰੂ ਕਰਵਾਈਆਂ ਵੀਆਂ ਨੇ ਮਿਊਜਿਕ ਦੀਆਂ
ਅੱਛਾ ਔਨਲਾਈਨ ਹੀ ਕਰਦੀ ਹੈ
ਹਾਂ ਵਾਜ਼ਾ ਹੈਗਾ ਵ ਆਰਾਮ ਨਾਲ ਆਪਣਾ ਦੂਜਾ ਉਹ ਪਤਾ ਨਾ ਪੂਰਾ ਕਮਰਾ ਹੀ ਇਹਦੇ ਕੋਲ ਕਮਰੇ ਚ ਹਰ ਸਮਾਨ ਪਿਆ ਹੁਣ ਇਹਦਾ ਹੈ
ਅੱਛਾ
ਪੈਨ ਪੈਨਸ ਰਬੜ ਤੋਂ ਲੈ ਕੇ ਕਲਰ ਤੱਕ ਸਭ ਕੁਝ ਹੀ
ਹਾਂ ਹੋਤੇ ਹੈ ਹੋਤੇ ਹੈ
ਤੇ ਛੋਟੀ ਵਾਲੀ ਛੋਟੀ ਵਾਲੈਂਟਿਕਦੀ ਹੈ ਨ ਇੱਕ ਕਮਰੇ ਦਾ ਦੂਜਾ
ਪਲੇਅਗਰਾਾਊਂਡ ਚਾਹੀਦਾ ਵੱਡਾ ਖੇਲਣ ਵਸਤੇ
ਹਾਂ
ਬਸ ਕੱਲੀ ਖੇਲਦੇ ਰਹੇ ਕੋਈ ਦੂਜਾ ਨਜ਼ਰ ਨਾ ਆਏ
ਨਾ ਨਾ ਉਹਨੂੰ ਕੋਈਨੂੰ ਜਾਂਨਾ ਆ ਬਸ ਉਹ ਬਸ ਚਾਹਦੀ ਹੈ ਕਿ ਬਸ ਮੈਂ ਖੇਡਦੀ ਰਵਾਂ ਮੈਨੂੰ ਕੋਈ ਚੁੱਕੇ ਨਾ
ਅੱਛਾ ਵੀ ਮੈਂ ਹੀ ਮੈਂ ਹਵਾਂ
ਹਾਂ ਮੈਂ ਹਣਾ ਆਜ਼ਾਤ ਪੰਛੀ ਵਾਂਗ ਘੁੰਮਦੀ ਨਾ ਫਿਰਦੀ ਤਾਂ ਮਾਂ ਮੈਨੂੰ ਕੋ ਪਰ ਚੁੱਕੇ ਨਾ ਜਿਹੜੀ ਚੀਜ਼ ਤੇ ਮੈਂ ਹੱਥ ਰੱਖਦਾ ਉਹ ਬੰਦਾ ਉਹਨੂੰ ਮੈਨੂੰ ਦੇ ਦੇ ਜ ਜੇ ਨਾ ਕਰਤਾ ਤੇ ਫੇਿਰਵਾਜ਼ ਵਾਜਾ ਵੱਧ ਜਾਂਦਾ
ਵਧੀਆ ਸੋਂ
ਫਿਰ ਮਿੰਨਪਿੰਡਾ ਵੱ ਜਾਂਦਾ ਉਹਦਾ ਰੋਣਾ ਸ਼ੁਰੂ ਕਰ ਦਿੰਦੀ ਹੈ ਨੂੰ ਇਹ ਹੁੰਦਾ ਕਿ ਬ ਨਾ ਕਿਉਂ ਕੀਤੀ ਮੈਨੂੰ
ਤੇ ਨਾਨ ਨਾਨੀ ਤੇ ਖੁਸ਼ ਹੋਣਗੇ
ਨਾਨੀ ਨਾਨੀ ਵਧੀਆ ਖੁਸ਼ ਨੇ
ਅ ਬੱਚੇ ਰੌਣਕਾਂ ਲੱਗੀ ਦੀਆਂ ਨੇ ਪਹਿਲਾਂ ਬਦੀ ਹੋਈਈ ਅੰਦਰ ਬਾਹਦ
ਨਾਨੂ ਆਉਂਦੇ ਨੇ ਤੇ ਫੇਰ ਬੱਸ ਚੜ੍ਹਨਦੀ ਝੋਲੀ ਮਿੰਨਤ ਕੋ
ਹੋਤੇ ਹੈ
ਫੇਰ ਨਾਨ ਨਾਨ ਵੀ ਚੁੱਕੇ ਬ ਉਂਗਲ ਫੜ ਕੇ ਚਲੋ ਅੰਦਰ ਚੱਲੋ ਬਾਹਰ ਚਲੋ
ਸਹੀ ਹੈ ਕਦੇ ਆਈਸ ਕਰ੍ਰੀਮ ਖਾਓ ਕਦੇ ਮੈਂਗੋ ਸ਼ੇਕ ਨਾਨੀ ਘਰ ਹੋਰ ਕਰਨਾ ਕੀ ਮਜ਼ੇ ਲੈਣੇ ਆ ਏਸੀ ਦੀ ਵਵਾ ਖਾਓ
ਹਮ ਸਿਰਫ ਇੱਥੇ ਨੀ ਘਰੇ ਵੀ ਮੈਂ ਮੈਂ ਰਸੋਈ ਚੁੰਨੀ ਆ ਅਤੇ ਟੋਗਰੇ ' ਫੂਟ ਹਾਂ ਟੋਕਰੇ ਚ ਫਰੂਟ ਪਿਆ ਆਉਂਦਾ ਚੁੱਕ ਲੈ ਆਗੀ ਮੰਮੀ ਮੈਂਗੋ ਸ਼ੇਕ
ਅੱਛਾ ਜੀ ਮੈਂਗੋ ਸ਼ੇਕ
ਫਿਰ ਜਦੋਂ ਮੈਂ ਬਣਾਵਾਂ ਬਣਾ ਰਹੀ ਹੋਵਾਂਗੀ ਬਣਾ ਕੇ ਹੱਟਾਂਗੀ ਪਲੀਜ਼ ਹੱਥ ਜੋੜ ਕੇ ਗਿਵ ਮੀ ਪਲੀਜ਼ ਹਾਂ ਹਾਂ
ਤ ਇਹਨੂੰ ਸਭ ਪਤਾ ਹੈ ਚੀਜ਼ਾਂ ਦਾ ਮਹਿੰ ਗੋ ਸ਼ਕ ਹੀ ਹੁੰਦਾ
ਸਭ ਪਤਾ ਕੀ ਬੈਂਗ ਸ਼ੇਕ ਕੀ ਬਨਾਲਾ ਸ਼ੇਖ ਸਾਰੀ ਜਾਣਕਾਰੀ ਹੈ ਹੁਣ ਜੀ ਇਹਦਾ ਇਹਦਾ ਨਾਮ ਦਿੱਤਾ ਤੇ ਹਾਜ਼ਿਰ ਹੋ ਗਈ ਹੈ ਕਿ ਮੇਰੇ ਬਾਰੇ ਗੱਲ ਹੋ ਰਹੀ ਹੈ
ਇਹਨਾ ਨੂੰ ਹੀ ਪਤਾ ਹੁੰਦਾ ਪਹਿਲਾਂ ਦੇ ਬੱਚੇ ਪਾਗਲ ਹੁੰਦੇ ਸੀ ਉਹਨਾਂ ਨੂੰ ਕੁਛ ਪਤਾ ਹੀ ਨਹੀਂ ਹੁੰਦਾ ਸੀ
ਅ ਸਾਨੂੰ ਤੇ ਕੁਛ ਆਉਂਦਾ ਹੀ ਨਹੀਂ ਸੀ ਛੋਟੇ ਹੁੰਦੇ ਆ ਅੱਛ ਮੈਂ ਤੇ ਆਪਣੀ ਮੰਮੀ ਨੂੰ ਪੁੱਛਣੀ ਆ ਵੀ ਮੈਂ ਮੈਂ ਵੀ ਸੀਗੀ ਕਹਿੰਦੇ ਤੂੰ ਤਾਂ ਬੱਚ
ਆਹ ਉਹ ਤੇ ਹਾਂ ਮੈਂ ਤੇ ਕਹਿ ਰਹੀ ਜਿੱਥੇ ਬਿਠਾ ਤੇ ਪਤਾ ਹੀ ਨਹੀਂ ਲੱਗਦਾ ਸੀ ਕਿ ਬੱਚੇ ਹੈ ਵੀ ਨੇ ਜਾਂ ਨਹੀਂ ਹੈ ਨੇ ਘਰ ਕੋਈ ਆ ਗਿਆ ਅਤੇ ਇੱਕ ਕੋਨੇ ਤੇ ਬੱਚਿਆਂ ਨੂੰ ਬਿਠਾਤਾ ਕੋਈ ਬਾਹਰ ਨਹੀਂ ਆਏਗਾ ਜਦ ਤੱਕ ਚਲਾ ਨਹੀਂ ਜਾਂਦਾ ਮਹਿਮਾਨ ਅੱਜ ਕੱਲ੍ਹ ਦੇ ਬੱਚੇ ਰੌਲਾ ਪਾਉਂਦੇ ਨੇ ਪਤਾ ਚੱਲਣਾ ਚਾਹੀਦਾ ਕਿ ਬੱਚੇ ਘਰ ਹੀ ਨੇ ਗਏ ਨ ਹੈ ਕਿਤੇ ਪਹਿਲਾਂ ਸਹੀ ਸੀ ਸ਼ਾਂਤ ਬੱਚੇ ਇਕਦਮ ਕਹਿਣਾ ਵੀ ਮੰਨ ਜਾਂਦੇ ਸੀ ਅੱਜ ਕੱਲ ਦੇ ਬੱਚੇ ਤਾਂ ਕਹਿਣਾ ਹੀ ਨਹੀਂ ਮੰਨਦੇ ਕਹਿਣਾ ਮਨਵਾਉਂਦੇ ਨੇ ਆਪਣੀ ਗੱਲ ਮਨਵਾਉਂਦੇ ਨੇ ਅਸੀਂ ਤੇ ਇੱਕ ਇਸ਼ਾਰੇ ਚ ਚੁੱਪ ਹੋ ਜਾਂਦੇ ਸੀ ਹੁਣ ਕੱਲ ਅੱਜ ਕੱਲ